ਹਾਂਜੀ ਕੀ ਹਾਲ ਚਾਲ ਏ?
ਵਧੀਆ ਜੀ ਤੁਸੀ ਦੱਸੋ। ਹੋਰ ਠੀਕ ਹੋ
ਵਧੀਆ ਜੀ ਹੋਰ ਨਈ-
ਨਹੀਂ ਪਤਾ ਗੱਲ ਬਸ ਵਧੀਆ ਜੀ ਨਵੀਂ ਤਾਜ਼ੀ ਕੋਈ ਨੀ ਐ। ਦੱਸੋ ਜੀ ਸੁਣਾਓ ਕੁਛ।
ਹੋਰ ਫੈਮਲੀ ਸਭ ਠੀਕ ਠਾਕ ਹੈ।
ਬਸ ਵਧੀਆ ਸਭ
ਕੰਮ ਠੀਕ ਚੱਲ ਰਿਹਾ ਡੈਡੀ ਦਾ
ਕੰਮ ਵੀ ਉਰੇ ਚੱਲ ਰਿਹਾ ਇੱਕਦਮ ਵੀ ਦੱਸੋ
ਚਲੋ ਵਧੀਆ ਹੈ ਹੋਰ ਛੁੱਟੀਆਂ ਚ ਕੇ ਕਰ ਰਹੇ ਹੋ।
ਛੁੱਟੀਆਂ 'ਚ ਬਸ ਹੁਣ ਪਈ ਤੇ ਜਿੰਮ ਵਗੈਰਾ ਜਾ ਰਹੇ ਸੀ।
ਅੱਛਾ -ਅੱਛਾ। ਅ ਜਿੰਮ ਵੈਸੇ ਹੈ ਤਾਂ ਵਧੀਆ ਲੇਕਨ ਨ ਮੈਂ ਵੀ ਸੋਚ ਰਿਹਾ ਸੀ, ਵੀ ਮੈਨੂੰ ਵੀ ਸਮਝ ਨੀ ਆ ਰਹੀ ਵੀ ਐ ਜਿੰਮ ਜੀ ਮਤਲਬ ਕੀ ਕੀ ਉਹ ਏ ਮਸ਼ੀਨਾਂ ਹੋਂਦੀਆਂ। ਕਿਸ ਕਿਸ ਤਰ੍ਹਾਂ ਦੀਆਂ ਤੇ ਉਦੇ ਨਾਲ ਅਸੀਂ ਮੰਨ ਲਓ ਜਿਸ- ਤਰਾਂ ਜਸਟ ਫਿਟ ਰਹਿਣਾ ਏ ਤੇ ਉਦੇ ਵਾਸਤੇ ਕੀ-ਕੀ ਹੁੰਦਾ। ਔਰ ਕਿਸੇ ਨੇ ਮੰਨ ਲਓ ਬੋਡੀ ਬਣਾਣੀ ਏ। ਕਿਸੇ ਨੇ ਪੇਟ ਕੰਮ ਕਰਨਾ ਐ। ਸਭ ਦੇ ਕੋ ਜੋ ਕੋਚ ਹੈਗਾ ਉਹ ਅਲੱਗ-ਅਲੱਗ ਦਾ- ਦਸਦਾ ਹੋਣਾ ਨਾ ਐਕਸਰਸਾਈਜ਼ ਇਸ ਮਸ਼ੀਨ ਤੇ ਕਰੋ, ਯਾ ਉੱਧਰ ਕਰੋ। ਹਨਾ ਮੈਨੂੰ ਉਸ ਬਾਰੇ ਦੱਸੋਗੇ ਤੁਸੀ ਜਿੰਮ ਜੁਆਇ-
ਹੂੰਅ
ਦਸੋ ਜਰਾ ਮੈਨੂੰ ਇਸ ਬਾਰੇ ਕਿੱਥੇ ਵੇ ਜਿਮ
ਮੇਰੇ ਘਰ ਚੋ ਜ਼ਿਆਦਾ ਦੂਰ ਨੀ ਐ- ਕਿਲੋਮੀਟਰ ਦੇ ਅੰਦਰ- ਅੰਦਰ ਈ ਹੈਗੀ ਏ।
ਇੱਕ ਕਿਲੋਮੀਟਰ ਦੇ ਅੰਦਰ। ਅੱਛਾ -ਅੱਛਾ ਠੀਕ ਐ। ਤੇ ਫੇਰ ਉਦੇ ਤੁਸੀਂ ਆਪਣਾ ਕੇੜੀ -ਕੇੜੀ ਮਸ਼ੀਨਾਂ ਹੈਗੀਆਂ ਨੇ ਤੁਸੀਂ- ਕਿਹੜਾ-ਕਿਹੜਾ ਉੱਥੇ ਕਰਦੇ ਹੋ ਜਿੰਮ ਨੂੰ
ਤਰਾ ਬੜਾ ਕੁਚ
ਹਾਂ ਮੈਨੂੰ ਪੂਰਾ ਦੱਸ ਦਿਓ ਸਾਰੀ ਮਸ਼ੀਨਾਂ ਦੱਸ ਦਿਓ ਇੱਕ ਵਾਰੀ
ਦੇਖੋ ਜਨ ਜਵੇ ਸਾਡੇ ਤਾਂ ਸਟ੍ਰੇਨ ਲੱ ਘੇਊਨ ਜਿਮ ਤੇ
ਅੱਛਾ ਟ੍ਰੇਨਰ
ਹਾਂਜੀ -ਹਾਂਜੀ ਵੇ ਲਾ ਲਓ ਜੀ ਚੈਸਟ ਦੀ ਐਕਸਸਾਈਜ਼ ਕਰਨੀ ਹੈ ਉਹਦੀ ਅਲੱਗ ਮਸ਼ੀਨਾਂ ਨੇ ਹੂੰ ਪੈਸੇ ਦੀ ਗੱਲ ਹੈ ਜੀ
ਹਾਂ। ਮੈਨੂੰ ਇੱਕ ਇੱਕ ਮਸ਼ੀਨ ਬਾਰੇ ਜਾ ਡਿਟੇਲ ਹੀ ਦੱਸੋ
ਹੁਣ ਦੀ ਕੀਮਤੀ ਲਾਲ ਲੋ
ਹੂੰ
ਚੈਸਟ ਚ ਮੰਨ ਲਓ ਤੁਸੀਂ, ਚੈਸਟ ਦੇ ਵੀ ਤਿੰਨ ਪਾਰਟ ਹੁੰਦੇ ਨੇ ਅੱਪਰ ਲੋਵਰ ਤੇ ਮਿਡਲ
ਹੂੰ ਹੂੰ
ਤੇ ਜਿਵੇਂ ਮਸ਼ੀਨ ਤੁਸੀਂ ਕਰਦੇ ਵੀ ਹੋ ਕਹਿੰਦਾ ਫਲੈਟ ਬੈਂਚ ਹੁੰਦੀ ਹੈ ਮਸ਼ੀਨ
ਹੂੰ ਹੂੰ
ਤੁਹਾਡੀ ਨਾਲ ਮਿਡਲ ਚੈਸਟ ਅੰਗੇਜ ਹੁੰਦੀ ਹੈ।
ਅੱਛਾ
ਹਾਂ ਤੇ ਮਿਡਲ ਚੈਸਟ ਤੁਸੀਂ ਕਰ ਸਕਦੇ ਹੋ ਮੰਨ ਲਓ ਤੁਸੀਂ ਰੋਡ ਨਾ ਕਰ ਲਈ
ਹੂੰ
ਹੂੰ, ਤੇ ਰੋਡ ਨਾ ਹੋ ਸਕਦੀ ਉਸ ਤੋਂ ਬਾਅਦ ਡੰਬਲ ਕਰ ਲੋ ਤੁਸੀਂ, ਉੱਪਰ ਚਲੇ ਕਰਨੇ ਨੇ ਚੈਸਟ ਰੱਖ ਕੇ
ਅੱਛਾ
ਹਾਂਜੀ ਰ ਇੱਕ ਹੋ ਗਈ ਬਾਕੀ ਜਿਹੜੀ ਅਪਰਜਸਟ ਮਸ਼ੀਨ ਰ ਗ ਉਹ ਰੋਡ ਫੜਨਾ ਹੁੰਦੀ ਹੈ ਫਲ ਡਾਊਨ ਵਾਲੀ
ਅੱਛਾ
ਹਾਂਡੀ ਮਤਲਬ ਅਸੀਂ ਆਪਣੇ ਹੱਥ ਚ ਫਸਾ ਕੇ ਡੰਬਲ ਚ ਵਾਈਡ ਕਰਨੇ ਆ ਆਪਣੇ ਬਾਵਾਂ ਤੋਂ ਫਿਰ ਕੰਪਰੈਸ ਕਰਕੇ ਦਵਾਨੇ ਹਾਂ ਤੇ ਬਾਕੀ ਕਿ ਲੋਵਰ ਦੀ ਵੀ ਇਹ ਹੀ ਹੁੰਦੀ ਹੈ ਸੇਮ
ਇੱਕ ਉਹ ਕਹਿੰਦੇ ਹੁੰਦੇ ਆ ਫਿਲਮਾਂ ਚ ਵ ਦੇਖਿਆ ਉਹ ਐਕਟਰਸ ਦੇ ਨਾ ਉਹ ਸਸ ਐਪ ਕੀ ਬੋਲਦੇ ਪੈਕ ਉਹੀ ਚੀਜ਼ ਹੁੰਦੀ ਹੈ ਨੀਚੇ ਕਮਰ ਦੇ ਵਿੱਚ ਚੈਸ ਤੋਂ ਨੀਚੇ ਜਿਸ ਤਰ੍ਹਾਂ ਦ ਉਹ ਸਿਕਸ ਉਹ ਨਜ਼ਰ ਆਉਂਦੇ ਹੈ ਨਾ ਅਲੱਗ ਅਲੱਗ ਉਹ ਕੀ ਕੀ ਬੋਲਦੇ ਹੋ ਤੁਸੀਂ ਉਹਨੂੰ ਮੈਨੂੰ ਤੇ ਨਾਮ ਨੀ ਲੈਣਾ ਆ ਰਿਹਾ ਕਿ ਸੀਕਸ ਪੈਕ ਅੱਛਾ। ਉਹ ਸੀਕਸ ਹੀ ਕਿਉਂ ਹੁੰਦਾ, ਇਹਦਾ ਕੀ ਰੀਜ਼ਨ ਹੁੰਦਾ ਸਿਕਸ ਹੀ ਹੁੰਦੇ ਆ ਮਤਲਬ ਕਿਆ ਬੋਡੀ ਪਾਰਟਸ ਹੁੰਦੇ ਆ ਉਹ ਕੀ ਚੀਜ਼ ਹੁੰਦੀ
ਪਰ ਨਹੀਂ ਉਹ ਜ਼ਿਆਦਾਤਰਰੀ ਉਮਰ ਦੇ ਵਿੱਚ ਸਿਕਸ ਹੀ ਹਣ ਦਿੰਦਾ ਉਹ ਤੇ ਜਿਵੇਂ ਮੰਨ ਲਓ। ਫੋਨਟ ਹੈਗਾ ਤੁਹਾਡਾ, ਉਹ ਜ਼ਿਆਦਾਤਰ ਨਾ ਸਿਕਸ ਪੈਕ ਹੁੰਦੇ ਨੇ ਲੋਕਾਂ ਚ। ਗਿਆ ਤੁ ਹਮਨ ਚ
ਤੇ ਉਹਦੇ ਚ ਉਹ, ਸਿੱਕਸ ਪੈਕ ਵਾਸਤੇ ਅਲੱਗ ਸਪੈਸ਼ਲ ਸਰਸਾਈਜ਼ ਹੁੰਦੀ ਹੈ।
ਹਾਂ ਉਹਨਾਂ ਸਲਾ ਹੀ ਹੁੰਦੀ ਹੈ, ਉਹ ਸ਼ਾਇਦ ਤੁਸੀਂ ਬਿਨਾਂ ਚਿੰਹਤ ਵੀ ਕਰ ਸਕਦੇ ਹੋ ਘਰ ਬੈਠੇ
ਅੱਛਾ ਜੀ।
ਹਾਂਜੀ, ਜੀਵੇ ਮੰਨ ਲਓ ਤੁਸੀਂ ਘਰ ਬੈਠੇ -ਬੈਠੇ ਜਿਵੇ, ਚੁੰਕੜੀ ਮਾਰੇ ਬੈਠੇ ਓ। ਆਪਣੀ ਚਨ ਡੰਗਾ ਖੋਲ ਹੋਰ, ਆਵਾਜ਼ ਕਰ ਦੋ ਥੱਲੋ ਦੀ ਫਿਰ ਿਰ ਥੱਲੇ ਰਾਵਾ ਚ ਤੁਹਾਡੀ ਐ ਹੋ ਗਏ ਚ ਹਮ
ਠੀਕ ਹੈ।
ਹਾਂਜੀ, ਹੋਰ ਬਾਕੀ ਕੁਛ ਹੋਰ ਵੀ ਹੁੰਦੀ ਹੈ, ਜਿੰਮ ਚ ਬਹਿ ਕੇ ਹੁੰਦੀ ਜਿਹੜੀ।
ਅੱਛਾ ਇੱਕ ਜਿਸ ਤਰ੍ਹਾਂ ਲੇਡੀਜ਼ ਵੀ ਕਈ ਜਆਇਨ ਕਰਦੇ ਆ, ਬੱਚੇ ਵੀ ਮੈਂ ਦੇਖਿਆ ਜੁਆਇਨ ਕਰਦੇ ਆ, ਤੇ ਲੇਡੀਜ਼ ਵਾਸਤੇ ਇਤਨੀ ਹੈਵੀ ਮਸ਼ੀਨਾਂ ਲਈ ਨ ਆਉਣੀ ਉਹ ਕੁਛ ਲਾਈਟ ਸਿਸਟਮ ਹੋਣੈ, ਉਹਨਾਂ ਨੂੰ ਕੀ ਸਟਾਰਟਿੰਗ ਕਰਾਂਦੇ ਆ ਐਕਸਰਸਾਈਜ਼ ਹੈਂ?
ਉਹਨਾਂ ਦੀ ਸਟਾਰਟਿੰਗ ਤੁਸੀਂ ਇਹ ਲਾ ਲੋ ਬ ਹ, ਜਿਵੇਂ ਕਿਸੇ ਨੇ ਫੈਟ ਲੋਸ ਕਰਨਾ ਹੈ।
ਅੱਛਾ, ਹਾਂ ਲੇਡੀਜ਼ ਤੇ ਫੈਟ ਕਲੋਜ਼ ਦਾ ਹੀ ਮੇਨ ਹੁੰਦਾ
ਹਾਂ, ਹਾਂ ਤੇ ਮ ਫੈਟ ਲੋਸ ਕਰਨਾ ਮੈਨੂੰ? ਤੇ ਫੈਟਲਸ ਉੱਥੇ ਉਹਨਾਂ ਨੂੰ ਹਿ ਸ਼ੁਰੂ ਥੋੜ੍ਹੀ ਬਹੁਤਾਗੇ
ਅੱਛਾ।
ਹਮ। ਜਿਵੇਂ ਉਹਨਾਂ ਨੂੰ, ਪਹਿਲੇ ਦੋੜ ਦੌੜਾਉਣਗੇ। ਥੋੜਾ ਬਹੁਤ
ਅੱਛਾ, ਜਿਹੜਾ ਉਹ ਮਸ਼ੀਨ -ਮਸ਼ੀਨ ਹੁੰਦੀ ਹੈ ਦੌੜਾਉਣ ਵਾਲੀ ਉਹ ਕੀ ਬੋਲਦੇ ਉਹਨੂੰ? ਉਹ ਚੀਤੇ ਦੌੜਦੇ ਹੈ, ਪਕੜ ਕੇ
ਆੋ ਉਹ ਮਸ਼ੀਨ ਉਹ ਹੁੰਦੀ ਹ ਪੱਗਣ ਵਾਲੀ ਹੁੰਦੀ
ਹੂੰ,
ਹੂੰ, ਬਾਕੀ ਤੁਸੀਂ ਕਾਰਡੀਓ ਕਹਿ ਲਓੂ ਕਾਰਡੀਓ ਕਹਿੰਦੇ ਨੂੰ ਕੋਈ ਤਾਂ
ਹੂੰ-ਹੂੰ-ਹੂੰ, ਟਰੇਡ ਟਡ ਬੋਲਦੇ ਨੇ ਟਰੇਡ ਮੀਲ ਪਤਾ ਨੀ ਟਰੇਡ ਮੀਲ ਬੋਲਦੇ ਦੀ ਸਪੀਡ ਵੀ ਮੈਂ ਖਿਆਲ ਕੰਮ ਜਿਆਦਾ ਕਰ ਸਕਦੇ ਆ ਹਨਾ।
ਉਹ ਤਾਂ ਉਤੇ ਡਿਪੈਂਡ ਉਹ ਤੇ ਬਟਨ ਹੁੰਦਾ।
ਤੇ ਕੁਛ ਤਾਂ ਮੈਂ ਕਿਹਾ ਮੈਨੂਅਲ ਵੀ ਹੁੰਦੀ ਸਸਤੇ ਵਾਲੀਆਂ ਕੁਛ ਮੋਟਰਾਈਜ਼ ਹੁੰਦੀਆਂ ਹਨਾ।
ਹੂੰ-ਹੂੰ, ਜਿਹੜੀ ਜਿਹੜੀ ਹੁਨਾਂ ਵਾਲੇ ਹੁਣ ਟਰੈਂਡਿੰਗ ਨੇ,
ਅੱਛਾ,
ਵਿੱਚ ਪੂਰਾ ਉਹ ਹੈਗਾ ਹੈ। ਮੋਡੀਫਾਈਡ ਹੈਗੇ ਨੇ ਟੈਕਨੋਲਜੀ ਯੂਜ, ਤੇ ਪੂਰਾ,
ਹੂੰ-ਹੂੰ-ਹੂੰ,
ਹੂੰ,
ਅੱਛਾ ਇੱਕ ਤਾਂ ਜਿਸ ਤਰ੍ਹਾਂ ਡੰਬਲ ਹੋ ਗਏ ਬਾਜੂਆਂ ਵਾਸਤੇ ਨੰਬਰ ਤਾਂ ਖੈਰ ਹਰ ਬੋਡੀ ਦਾ ਹਰ ਚੀਜ਼ ਉਹ ਵਿਕਸਿਤ ਜਾਂਦੀ ਉਹਦੇ ਨਾਲ ਇੱਕ ਹੁੰਦਾ ਹੈ ਜਿਹੜਾ, ਪੇਟ ਵੇਟ ਚੱਕਦੇ ਆ ਡੰਡੇ ਨਾਲ ਉਹ ਵੇਟ ਪਾ ਤੇ ਉਹਦੇ ਚ ਕੀ ਹਾਸਤਾ ਬਣਦਾ,
ਉਹ ਖੋ ਤੁਹਾਡੀ ਹੋ ਜਾਏਗੀ ਬਾਈਸਬ ਦੀ ਐਕਸ ਹਾਂ ਔ ਪੈਸੇ ਬਿਨਾ ਔ ਹੋ ਜਾਦੇ ਸਾਰੇ ਪੈਸੇ ਦੇ ਈ ਤਿੰਨ ਪਾਰਟ ਹੁੰਦੇ ਨੇ ਇਨਰ ਵਾਲਾ ਆਊਟਰ ਵਾਲਾ ਹੋਰ ਮ
ਹਾਂ,
ਜਿਵੇਂ ਤੁਸੀਂ ਗ੍ਰਿਪ ਕੋਲ ਦੀ ਫੜੋਗੇ ਤੇ ਤੁਹਾਡੇ ਇੰਨਰ ਹੋ ਜਾਣਗੇ।
ਹੂੰ।
ਜੀ ਟੀ ਰੋਡ ਤੇ ਜੇ ਅਗਰ ਤੁਸੀਂ ਸ਼ੋਲਡਰ ਦੇ ਸਾਹਮਣੇ ਉਹ ਸ਼ੋਲਡਰ ਦੇ ਸਾਈਜ਼ ਵਿੱਚ ਬੜੋਗੇ ਤੁਹਾਡੀ ਮਿਡਲ ਟੇਨ ਹੋ ਜਾਏਗਾ।
ਹੂੰ-ਹੂੰ-ਹੂੰ,
ਤੇ ਥੋੜੀ ਹੋਰ ਨਹੀਂ ਤਾਂਡਾ ਵਾਓਚਰ ਵ੍ਹਟਸਐਪ ਹੋਜੇ ਗਾ।
ਅੱਛਾ-ਅੱਛਾ-ਅੱਛਾ-ਅੱਛਾ। ਠੀਕ ਹੈ ਤੇ ਉ ਹੋਰ ਉੱਥੇ ਆਪਣਾ ਕੀ ਕਹਿੰਦੇ ਐ ਹੋਰ ਕੀ ਕੀ ਕੀ ਮਸ਼ੀਨਾਂ ਹੁੰਦੀਆਂ ਪਤਾ ਨਾ ਹੋਵੇ ਕੋਈ ਕਮਰ ਦਰਦ ਵੀ ਹੁੰਦੀ ਹੈ ਸਰਵਾਈਕਲ ਜਾਂ ਕਮਰ ਦਰਦ ਦੀ। ਮੈਂ ਉਹਦੇ ਵਾਸਤੇ ਵੀ ਪਈ ਹੁੰਦੀ ਏ।
ਹਾਂ ਵੈਸੇ ਤੁਸੀਂ ਡੈਡ ਲਿਫਟ ਲਾਦਿਓ ਜਿੰਮ ਚ। ਬੈਕ ਵਾਸਤੇ ਹੁੰਦੀ ਏ। ਹਾਂਜੀ। ਤੇ ਉਦੇ ਤੁਸੀਂ ਮਤਲਬ ਡੈਡਲਿਫਟ ਚ ਰੋਡ। ਚੱਲੇ ਪਈ ਆ ਨੇ ਜਿਵੇਂ ਵੇਟ ਵੂਟ ਪਾ
ਹੂੰ ਠੀਕ ਇੱਕ ਮੈਂ ਦੇਖਿਆ ਜੀ ਉਹ ਬੈਂਚ ਬੈਂਚ ਤੇ ਹਾਂ ਮੈਂ ਇੱਕ ਦੇਖਿਆ ਇੱਕ ਬੈਂਚ ਤੇ ਲੇਟ ਕੇ ਨਾ ਉਲਟਾ। ਉੱਥੇ ਉਹ ਉਹ-ਉਹ ਵੀ ਡੰਡੇ ਨਾਲ। ਡੰਡੇ ਵਾਲਾ ਵੇਟ ਚੁਕਵਾਉਂਦੇ ਆ ਉਹਦੇ ਨਾਲ ਕੀ ਹੁੰਦਾ ਹੈ।
ਉਹ ਚੈਸਟ ਹੀ।
ਅੱਛਾ ਅੱਛਾ-ਅੱਛਾ ਤੇ ਤੇ। ਐਵੇਂ ਸਾਰੇ ਸਾਰਾ ਕੰਮ ਹੁੰਦਾ ਜਾ ਮਿਊਜਿਕ ਵਗੈਰਾ ਚਲਾ ਕੇ ਰੱਖਦੇ ਆ ਜਿੰਮਾ ਵਾਸਤੇ।
ਨਹੀਂ ਉੱਥੇ ਮਿਊਜਿਕ ਚੱਲਦਾ ਰਹਿੰਦਾ ਸਪੀਕਰ ਰੱਖਿਆ ਜਿਮ ਵਾਲਿਆਂ ਨੇ।
ਅੱਛਾ ਤੇ ਲੇਡੀਜ ਵਗੈਰਾ ਦਾ ਪੋਰਸ਼ਨ ਅਲੱਗ ਹੀ ਹੈ ਜਾਂ ਉਹ ਵਿੱਚੇ ਹੀ ਹੈ ਅਲੱਗ ਕੀ ਆਉਣਾ ਮੇਰੇ ਖਿਆਲ। ਲੇਡੀਜ ਅੱਛਾ-ਅੱਛਾ। ਤੇ ਇੱਕ ਚੀਜ਼ ਮੈਂ ਪੁੱਛਣੀ ਸੀ ਇਹਦੇ ਵਿੱਚ ਫੀਸ ਉਹਦਾ ਕੀ ਹਿਸਾਬ ਕਿਤਾਬ ਏ।
ਫੀਸ ਜਿਮ ਦੇ ਹਿਸਾਬ ਨਾਲ ਹਿਸਾਬ ਹੁੰਦਾ ਜੀਵੇ ਥੋੜਾ ਹਾਈ ਫਾਈ ਜਿਮ ਏ ਸਟਾਰਟਿੰਗ ਉੱਥੇ ਬਾਰਾਂ ਸੌ ਪੰਦਰਾਂ ਸੌ ਤੋਂ ਹੋ ਜਾਏਗੀ।
ਹੈਂ।
ਜਿਵੇਂ ਮੰਨਲਓ ਕੋ ਹਾਈ ਫਾਈ ਜਿਮ ਬੜਾ ਵੱਡਾ ਜਿਮ ਏ ਉਥੇ ਫੀਸ ਪੰਦਰਾਂ ਸੋ ਕਦੋਂ ਸਟਾਰਟਿੰਗ ਹੋਈ ਏ।
ਪੰਦਰਾਂ ਸੌ ਮਹੀ ਸਵੇਰੇ ਸ਼ਾਮ ਦੋ ਟਾਈਮ ਇਨਕਲੂਡ ਹੁੰਦੇ ਆ
ਹਾਂ ਬਸ ਜਿੰਨੇ ਆਪਣਾ ਫੈਟ ਘਟਾਉ ਦੋ ਟਾਈਮ ਜਾ ਸਕਦਾ ਹੈ
ਅੱਛਾ ਨਹੀਂ ਉਹਨਾਂ ਨੇ ਮੰਨ ਲਓ ਕਿਸੇ ਨੇ ਤਾਂ ਤੇ ਫੀਸ ਕੰਮ ਕੀਤਾ ਏਗੀ ਨਾ ਅੱਧੀ ਹੋਏਗੀ
ਨਾ ਨਾ ਇਹ ਤਾਂ ਕੁਛ ਨੀ ਹੁੰਦਾ ਉਹ ਤਾਂ ਹਾਂ ਉਹ ਤੁਹਾਡੇ ਤੇ ਵੀ ਤੁਸੀ ਕਿੰਨਾ ਟਾਈਮ ਆਉਣਾ
ਅੱਛਾ ਅੱਛਾ ਅੱਛਾ ਅੱਛਾ ਤੇ ਉਹ ਕੁਛ ਆਪਣਾ ਇਹਦੀ ਟਰੈਕਿੰਗ ਵੀ ਰੱਖਦੇ ਹਾਂ ਜਿਸ ਤਰ੍ਹਾਂ ਬੰਦਾ ਮਹੀਨਾ ਹੋ ਗਿਆ ਤੇ ਉਹਦਾ ਉਹਦਾ ਕੁਛ ਬੋਡੀ ਚ ਕੁਛ ਇੰਪਰੂਵਮੈਂਟ ਹੋਇਆ ਕੁਛ ਮਸਲ ਬਣੇ ਆ ਜਾਂ ਵੇਟ ਵਿੱਚ ਕੋ ਉਹ ਕੁਛ ਟਰੈਕਿੰਗ ਕਰਦੇ ਆ ਨੋਟ ਕਰਦੇ ਆਪਣੇ ਤੁਹਾਨੂੰ ਫ਼ਰਕ ਪੈ ਗਿਆ ਇਥੇ ਆ ਕੇ ਏਦਾਂ ਕੁਛ ਹੁੰਦਾ ਕੋਚ ਵਗੈਰਾ
ਹਾਂਜੀ ਉਹ ਟ੍ਰੇਨਿੰ ਹਾਂ ਟ੍ਰੇਨਰ ਕਰਦੇ ਰਹਿੰਦੇ ਨੇ ਉਹੋ ਜਿ ਮਤਲਬ ਹਾਂ ਤੁਹਾਡੇ ਫ਼ਰਕ ਲੱਗ ਰਹੇ ਕਹਿਣਗੇ ਕਈ ਵਾਰ ਵੇਟ ਵੀ
ਹਾਂ ਹਾਂ ਅੱਛਾ ਅੱਛਾ ਅੱਛਾ ਤੇ ਨਾਲ ਉਹਦੇ ਚ ਕੀ ਕਹਿੰਦੇ ਆ ਡਾਇਟ ਬਾਰੇ ਪੂਰੀ ਦਿੰਦੇ ਹੁੰਦੇ ਜਾਣਕਾਰੀ
ਹਾਂਜੀ ਡਾਇਟ ਪੂਰੀ ਦੱਸਦੇ ਨੇ ਜੀ ਪ੍ਰੋਟੀਨ ਜੇ ਮੰਨ ਲਓ ਤੁਸੀਂ ਪ੍ਰੋਟੀਨ ਦਾ ਕਾਰਬੋ ਡਾਇਟ ਵਿੱਚ ਵਿਟਾਮਿਨਸ ਵਾਲੀ ਚੀਜ਼ਾਂ ਜ਼ਿਆਦਾ ਖਾਣੀਆਂ ਨੇ
ਇਕ ਮੈਂ ਦੇਖਿਆ ਯਾਰ ਦੁਕਾਨਾਂ ਕਿੰਦੇ ਨਾ ਕ ਜਿੰਮ ਆੇ ਮੁੰਡੇ ਖੜੇ ਹੁੰਦੇ ਹੈ ਉਹ ਉਹ ਚਿੱਟੇ ਵਾਲਾ ਪੋਰਸ਼ਨ ਤੇ ਖਾ ਜਾਂਦੇ ਹੈ ਤੇ ਵਿੱਚ ਵਾਲਾ ਪੋਰਸ਼ਨ ਨੂੰ ਛੱਡ ਦਿੰਦੇ ਹੈ ਮੈਨੂੰ ਇਹ ਸਮਝ ਨਹੀਂ ਆਈ ਇਹਦੇ ਚਿੱਟੇ ਵਾਲੇ ਪੋਰਸ਼ਨ ਵਿੱਚ ਮਤਲਬ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਉਹਦੇ ਚ ਕੀ ਹੁੰਦਾ ਹੈ ਉਹ ਕਿਉਂ ਛੱਡ ਦਿੰਦੇ ਆ
ਉਹ ਇੱਕੋ ਜਿਹੜਾ ਵਾਈਟ ਵਾਲਾ ਪੋਸ਼ਸ਼ਨ ਹੁੰਦਾ ਨਾ ਉਹਦੇ ਪ੍ਰੋਟੀਨ ਹੁੰਦਾ ਜ਼ਿਆਦਾ
ਅੱਛਾ ਤੇ ਬਲੈਕ ਵਾਲੇ ਚ
ਤੇ ਜਿਹੜਾ ਦੂਸਰੇ ਵਿਚ ਵਾਲਾ ਹੈਗਾ ਉਹ ਥੋੜਾ ਉਹ ਗਰਮ ਹੁੰਦਾ ਹਮ
ਨਹੀ ਹੁੰਦਾ ਬੈਨੀਫਿਟ ਉਹਦਾ ਖਾ ਕੇ
ਹਾਂ ਇੰਨਾ ਬੈਨੀਫਿਟ ਨਹੀ ਹੁੰਦਾ
ਹ ਤਾਂਹੀ ਉਹ ਮੈਂ ਕਿਹਾ ਵਿੱਚ ਛੱਡ ਦਿੰਦੇ ਮੈਂ
ਹਮ ਹਮ ਹਾਂਜੀ ਹਾਂਜੀ
ਠੀਕ ਹੈ ਅਤੇ ਆਪਣਾ ਅਸੀਂ ਮੰਨ ਲਓ ਫੀਸ ਘੱਟ ਨਹੀਂ ਕਰੇਗਾ ਮੰਨ ਲਓ ਅਸੀਂ ਇੱਕ ਘੰਟੇ ਦਾ ਟਮ ਹੁੰਦਾ ਨਾ ਸਵੇਰ ਸ਼ਾਮ ਦਾ ਸਵੇਰੇ ਇੱਕ ਘੰਟਾ ਸ਼ਾਮੀ ਇੱਕ ਘੰਟਾ ਅਸੀਂ ਮੰਨ ਲੌ ਜਿਸ ਤਰ੍ਹਾਂ ਮੈਨੂੰ ਥੋੜਾ ਜਿਹਾ ਟਰਾਈ ਕਰਨਾ ਪੰਦਰਾਂ ਮਿੰਟ ਵਾਸਤੇ ਤੇ ਫੀਸ ਫੂਸ ਕੰਮ ਕਰ ਲਵੇਗਾ
ਫੀਸ ਘੱਟ ਘੁੱਟ ਨੀ ਕਰਦੇ ਉਹ ਬਾਕੀ ਉਹ ਤੇ ਹੈਗਾ
ਅੱਛਾ ਚਲੋ ਮੈਂ ਜਾ ਕੇ ਫਿਰ ਨਾ ਮੈਂ ਜਾ ਕੇ ਪਤਾ ਕਰਾਂਗਾ ਠੀਕ ਹੈ ਫੇਰ ਤੁਹਾਨੂੰ ਮੈਂ ਦੱਸਣਾ ਵਾ ਠੀਕ ਹੈ ਓਕੇ ਓਕੇ